ਸਤਿ ਸ਼੍ਰੀ ਅਕਾਲ ਜੀ
ਹੋਰ, ਸੁਣਾਓ ਤੁਸੀਂ ਠੀਕ ਹੋ
ਹਾਂਜੀ, ਠੀਕ ਹੈ, ਤੁਸੀਂ ਠੀਕ ਹੋ ਜੀ
ਹਾਂਜੀ, ਹਾਂਜੀ, ਤੁਸੀਣਾ
ਹਾਂਜੀ ਵੀ ਤੁਹਾਡੀ ਆਵਾਜ਼ ਪਤਾ ਨੀ ਆ ਕਲੀਅਰ ਹੀ ਨਹੀਂੀ ਹੈਗੀ।
ਮੈਂ ਥੋੜਾ ਉੱਥੇ ਬੋਲਿਆ ਨਾ ਫਿਰ ਮੇਰੀ ਆਵਾਜ਼ ਤੁਹਾਨੂੰ ਕਲੀਅਰ ਆਏਗੀ।
ਹਾਂਜੀ, ਹਾਂਜੀ ਫਿਰ ਤੁਸੀਂ ਉੱਚੀ ਬੋਲੋ, ਹਾਂਜੀ, ਵਧੀਆ ਹੋਰ ਕਾਰ ਲਿਆ ਭੋਜਨ ਕਰ ਲਿਆ ਜੀ।
ਹਾਂਜੀ, ਹਾਂਜੀ, ਬਸ ਕਰ ਲਿਆ ਦੀ ਕੋਈ ਨੀ ਕਰ ਲਿਆ।
ਅੱਜ ਕੀ ਬਣਾਇਆ ਸੀ।
ਅੱਜ ਬਸ ਚਨ ਬਣਾਏ ਸੀਗੇ, ਆਲੂ ਦੀ ਸਬਜ਼ੀ ਸੀ ਆਲੂ ਚਨ ਸਬਜ਼ੀ। ਨਾਲ ਚਾਵਲ।
ਅੱਛਾ ਜੀ। ਅੱਛਾ ਜੀ' ਅੱਛਾ ਜੀ।
ਹਾਂਜੀ ਹਾਂ।
ਠੀਕ ਹੈ।
ਹੋਰ ਤੁਸੀਂ ਸੁਣਾਓ ਖਾ ਲਿਆ ਖਾਨਾ
ਹਾਂਜੀ, ਅਸੀਂ ਵੀ ਖਾ ਲਿਆ ਸੀਸੀਂ ਭਿੰਡੀਆਂ ਬਣਾਈਆਂ ਸੀ।
ਕੱਟ ਕੇ ਬਣਾਈ ਭਲਕੇ ਬਣਾਈਆਂ, ਤੁਸੀਂ ਅੱਜ
ਅਸੀਂ ਕੱਟ ਕੇ ਬਣਾਈਆਂ ਸੀ।
ਅੱਛਾ ਅੱਛਾ ਜਲਦੀ ਵੀ ਬੰਦ ਹੁੰਦੀ ਹੈ, ਨਾ ਮਤਲਬ ਬਆ ਲੱਗਦੀਆਂ। ਸਵੇਰੇ ਸਵੇਰੇ ਮੋਰਿੰਗ ਚ ਨਾਤੇ ਵੀ
ਹਾਂਜੀ
ਹਾਂ ਨਾਲ ਦਹੀਂ ਦਾ ਰਾਇਤਾ ਵਗੈਰਾ ਹੋਵੇ।
ਹਾਂਜੀ, ਹਾਂਜੀ, ਇਹ ਤਾਂ ਹੈ ਹੀ।
ਤਰ ਸੁਣਾਓ।
ਤੇ ਹੋਰ ਕੋਈ ਰੈਸਿਪੀ ਦੱਸੋ ਜਿਹੜੀ ਤੁਸੀਂ ਬਹੁਤ ਵਧੀਆ ਤਰ੍ਹਾਂ ਬਣਾ ਲੈਂਦੇ ਹੋ ਵੋ।
ਵੈਸੇ ਹੀ ਵੈਸੇ ਤਾਂ ਜੀ ਅਸੀਂ ਤੁਹਾਨੂੰ ਪਤਾ ਪੰਜਾਬੀ ਆ ਫੂਡ ਹੀ ਲ ਅਸੀ ਖਾਣਾ ਖਾਂਦੇ। ਬੜੇ ਜਿੱਦਾਂ। ਖਾਂਦੇ ਵੀ ਤੇ ਬਣਾਦੇ ਵੀ ਹਾਂਜੀ ਮੈਨੂੰ ਜਿੱਦਾਂ। ਮਤਲਬ ਇਹ ਛੋਲੇ ਭਟੂਰੇ ਵਗੈਰਾ ਹੋ ਗਏ ਇਹ ਵੀ ਵਧੀਆ ਲੱਗਦੇ ਖਾਣੇ ਚ ਤਾਂ ਮੈਂ। ਚਨੇ ਜਿੱਦਾਂ ਰਾਤੀ ਭਿਗੋ ਕੇ ਰੱਖਦੀਆਂ ਪਹਿਲੇ।
ਅੱਛਾ ਜੀ।
ਮੈਂ ਉਹਨਾ ਨੂੰ ਜਿੱਦਾਂ। ਹਨਾ ਇਹ ਥੋੜਾ ਪੱਤੀ ਦਾ ਪਾਣੀ ਪਾ ਕੇ। ਤੇ ਉਬਾਲਦੀ ਹਾਂ ਫੇਰ ਵੀ ਨਾ ਮਸੀਆਂ ਵਗੈਰਾ ਵੀਗਾਦੀਾਂ। ਤੇ ਪਿਸਲਾ ਵਗੈਰਾ ਬਚਾ ਕੇ ਤੇ ਫਿਰ ਮੈਂ ਉਹਨਾਂ ਨੂੰ ਮਤਲਬ ਤੜਕਾ ਲਗਾਉਂਦੀ ਹਾਂ ਅੱਛੀ ਤਰ੍ਹਾਂ। ਪੰਜ ਛੇ ਬਿਸਲਾਂ ਤੋ ਬਾਅਦ। ਹਾਂਜੀ ਫ ਉਹਨਾਂ ਨੂੰ ਪਿਆਜ ਟਮਾਟਰ ਲਸੁਣ ਅਦਰਕ ਸਾਰਾ ਪੇਸਟ ਬਣਾ ਕੇ। ਤੇ ਫਿਰ ਮੈਂ ਤੜਕਾ ਲਾਦੀ ਮੈਂ ਮਤਲਬ ਉਹ ਪਾਉਂਦੀ ਹਾਂ ਕੜੀ ਪੱਤਾ ਵਗੈਰਾ ਜਿੱਦਾਂ। ਲੋਂਗ ਵਗੈਰਾ ਹੋ ਗਏ ਉਹ ਕਾਫੀ ਟੇਸਟੀ ਬਣਦੇ ਆ ਉਹਦੇ ਨਾਲ।
ਅੱਛਾ-ਅੱਛਾ।
ਚਾਵਾਲ ਬਣੇ। ਲੱਗਦੀ ਆ ਪਹਿਲੇ ਚਨੀ ਬਣੇ ਹੋਣ ਤੇ ਬੈਸ ਫਿਰ ਨਾਲ ਤੇਲੇ ਚਾਵਲ ਬਣਾ ਲੋ। ਚਾਵਲ ਬਣਾ ਕੇ ਫਿਰ ਬਸ ਗੱਚੇ ਡਿਮਾਂਡ ਹੁੰਦੀ ਹੈ ਨਾਲ ਚਲੋ ਜੀ ਸਮੋਸੇ ਵਗੈਰਾ ਲੈ ਆਓ। ਤੇ ਸਮੋਸੇ ਵੀ ਚਲੇ ਖਾਵਾਂਗੇ ਬਹੁਤ ਵਧੀਆ ਲੱਗਦੇ ਖਾਣ।
ਅੱਛਾ ਜੀ' ਤੁਸੀਂ ਮੈਨੂੰ ਕੜੀ। ਰੈਸਿਪੀ ਤਾਂ ਸੁਣਓ ਜ ਤੈਨੂੰ ਕੜੀ ਹੀ ਬਣਾਣੀ ਨਹੀਂ ਆਉਦੀ।
ਨਹੀਂ ਅੱਜ ਕੀ ਦਾ ਬਹੁਤ ਇੰਤਜ਼ਾਨ ਆ ਵੀ। ਕੜੀ ਮਤਲਬ ਕੜੀ ਮਤਲਬ ਵੱਖਰੇ ਵੱਖਰੇ ਤਰੀਕੇ ਨਾਲ ਬਣਾਉਂਦੇ ਸੀਗਾ ਪਰ ਮੇਰਾ ਬਣਾਉਣ ਦਾ ਤਰੀਕਾ। ਹ ਹਾਂਜੀ ਬੋਲੋ।
ਮਤਲਬ ਇਹ ਨੀ ਪਤਾ ਵੀ ਮਤਲਬ ਕੜੀ ਜਿੱਦਾਂ ਅਸੀਂ ਬਣਾਉਣੀ ਆ ਉਹਨੂੰ ਬੇਸਣ ਦਾ। ਅਤੇ ਦਹੀਂ ਮਤਲਬ ਦਹੀਂ ਆ ਲੱਸੀ ਦਾ ਹਿਸਾਬ ਨੀ ਪਤਾ ਲੱਗਦਾ ਵੀ ਜਿੰਨੀ ਅਸੀਂ ਜੇ ਅਸੀਂ ਜਿੰਨਾ ਮਤਲਬ ਅਸੀਂ। ਕੜੀ ਬੇਸਣ ਪਾਉਣਾ ਨਾ ਹੀ ਦਹੀਂ ਪਾਉਣਾ ਵੈ।
ਇਹ ਤਾਂ ਆਪਣਾ ਨਾ ਮਤਲਬ ਥੋੜਾ ਮੈਨੇਜਮੈਂਟ ਆਪ ਕਰਨਾ ਪੈਂਦਾ ਜਿੱਦਾਂ ਨਾ ਥੋੜਾ ਮਤਲਬ ਦੇਖਣਾ ਪੈਂਦਾ ਵਾ। ਮਤਲਬ ਜਿਆਦਾ ਜਦੋਂ ਆਪਾਂ ਵੇਚਣ ਤੇ ਉਹਨੂੰ ਘੋਲਦੇ ਹਾਂਾ ਮਤਲਬ ਕੜੀ ਜਿਹੜੀ ਆਪਾਂ ਬਣਾਉਂਦੇ ਹਾਂ। ਤੇ ਬੇਸਣ ਤੇ ਦਹੀਂ ਵਗੈਰਾ ਜਦੋਂ ਘੋਲਦੇ ਆਾਂ ਮਿਕਸ ਕਰਕੇ ਨਾ ਪਹਿਲਲੇ ਦਹੀਂ ਮੇਰੇ ਹਿਸਾਬ ਨਾਲ ਤੇ ਪਹਿਲੇ ਦਹੀਂ ਲੈ ਕੇ। ਨਾ ਤੇ ਅਸੀਂ ਤਾਂ ਦਹੀਂ ਬਣਾਦੇ ਹਾਂ ਸਾਨੂੰ ਦਹੀਂ ਜ਼ਿਆਦਾ ਟੇਸਟੀ ਲੱਗਦੀ ਹੈ' ਅਸੀਂਹਿਲਲੇ ਉਹਦੀ ਰੱਸੀ ਬਣਾ ਲੈਂਦੇ ਹਾਂਦਾਂ ਬਲੈਂਡ ਵਗੈਰਾ ਕਰਕੇ। ਹਨਾ। ਉਹਦੇ ਚ ਜਿੱਦਾਂ ਮਤਲਬ ਇੱਕ ਕੋੌਲੀ ਦੇਹੀਂ ਵੀ ਹੋਵੇ ਤੇ ਮਤਲਬ ਤਿੰਨ ਕਲੀਆਂਦੇ ਵਿੱਚ। ਪਾਣੀ ਜਿਹਾ ਪਾ ਕੇ ਤੇ ਉਹਨਾ ਨੂੰ ਅਸੀਂ ਮਤਲਬ ਪਹਿ ਬਲੈਂਡ ਕਰ ਲੈਂਦੇ ਹਾਂ ਬਲੈਂਡ ਕਰਕੇ ਫੇਿਰ ਉਹਦੇ ਵਿੱਚ। ਥੋੜਾ ਬੇਸਣ ਪਾ ਲਿਅਦੇ ਹ ਅੱਧੀ ਕੋਲੀ ਪਾ ਦਿੰਦੀ ਆ ਬੇਸਣ ਦੀ ਅੱਧੀ ਕੌਲੀ ਵੇਸਣ ਦੀ ਪਾ। ਤੇ ਫੇਰ ਉਹਨੂੰ ਮਿਕਸ ਕਰਦੇ ਹਾਂ, ਮਿਕਸ ਕਰਕੇ ਫਿਰ ਉਹਨੂੰ ਚਮਚ ਚ ਕੁਆਂਟਿਟੀ ਵੇਖ। ਵੀ ਜਿਆਦਾ ਮਤਲਬ ਪਤਲੀ ਤਾਂ ਨੀ ਹੈਗੀ। ਹੁਣ ਥੋੜ੍ਹੀ ਥਿੱਕ ਥਿੱਕ ਵੀ ਰਵੇ ਤੇ ਜ਼ਿਆਦਾ ਬੈਟਰ ਰਹਿੰਦੀ ਹੈ ਬਸ ਫੇਿਰ ਤੇਲ। ਪਾ ਕੇ ਤੇ ਉਹਦੇ ਵਿੱਚ ਥੋੜਾ ਮਤਲਬ ਮੇਥਰੇ ਵਗੈਰਾ ਪਾ ਕੇ ਨਾ ਫੇਰ ਪਿਆਜ। ਪਾਓ ਤੇ ਥੋੜਾ ਲਸਣ ਪਾਓ ਕ੍ਰਸ਼ ਕਰਕੇ ਲਸਣ ਪਾਓ ਤੇ ਫੇਰਿਕ। ਵਗੈਰਾ ਮਤਲਬ ਜਾਂ ਮਸ਼ੀਨ ਦੇ ਵਿੱਚ ਕਰਕੇ ਨਾ ਪੀਸ ਕੇ ਫ ਕਾਫੀ ਜ਼ਿਆਦਾ ਵਧੀਆ ਬਣਦੀ। ਇਹ ਕਰਕੇ ਤੇ ਫਿਰ ਜਵਾ। ਹਾਂਜੀ ਪਕੌੜੇ ਬਣਾਓ ਵੀ ਇ। ਕਈ ਪਸੰਦ ਕਰਦੇ ਆ ਤੇ ਸੇ ਵਗੈਰਾ ਵੀ ਪਾ ਦਿੰਦੇ ਨਾ। ਦੇ ਘਰ ਦੇ ਪਕੌੜੇ ਬਸ ਹੁੰਦੇ ਓਹ ਜਾਦਾ ਸਵਾਦ ਲਗਦੇ।
ਜਿੱਦਾਂ ਫਾਸਟ ਫੂਡ ਵਗੈਰਾ ਵੀ ਬਣਾ ਲੈਂਦੇ ਹੋ।
ਹਾਂਜੀ ਫਾਸਟ ਫੂਡ ਹਾਂਜੀ ਬਣਾ ਹੀ ਲੈਣੀ ਆ ਮੇ। ਪਾਸਤਾ ਹੋ ਗਿਆ ਨਕਰੋਨੀ ਹੋ ਗਈ ਨੂਡਲਸ ਹੋ ਗਏ ਮੈਗੀ ਵਗੈਰਾ ਬਣਾ ਲੈਂਦੀ ਆ ਮ। ਰੀਅਨ ਵਗੈਰਾ ਬਣਾ ਦਿੰਦੇ।
ਅੱਛਾ ਜੀ ਠੀਕ ਹੈ ਜੀ।
ਹਾਂਜੀ।
ਹੋਰ ਕੀ ਕੀ ਬਣਾ ਲੈਂਦੇ ਹੋ।
ਬਸ ਤੁਹਾਨੂੰ ਪਤਾ ਹੀ ਹੈ ਜਿੜਾ ਦਾਲ ਸਬਜ਼ੀ ਡੋਸਾ ਵਗੈਰਾ ਹੋ ਗਿਆ।
ਅੱਛ ਡੋਸ ਡੋਸਾ ਵੀ ਬਣਾ ਲੈਂਦੀ ਆ।
ਹਾਂਜੀ ਹਾਂਜੀ ਡੋਸਾਂ ਕਈ ਵਾਰੀ ਰੈਡੀਮੇਡ ਬੈਟ ਲੈ ਆਦੇ ਹੋ ਤੇ ਕਈ ਵਾਰੀ ਜਿੱਦਾਂ ਚਲੋ ਘਰ ਹੀ ਚਾਲ ਤੇ ਦਾਲ ਹੀ। ਕਰਕੇ ਨਾ ਜਦਾਂ ਰਾਦੇ ਡਿੱਬ ਕਰਕੇ ਰੱਖ ਕੇ ਤੇ ਸਵੇਰੇ ਫੇਰ ਉਹਨੂੰ ਮਤਲਬ ਪੀਸ ਕੇ। ਉਹਨੂੰ ਪੀਸ ਕੇ ਤੇ ਫੇਰ ਚਲੋ ਬਣਾ ਲਈ ਜਾ ਵਾਂਗਾ।
ਅੱਛਾ, ਜੀ।
ਹਾਂਜੀ।
ਠੀਕ ਏ।
ਤੁਸੀਂ ਆਲੂਆਂ ਨੂੰ ਜੀਰੇ ਦਾ ਤੜਕਾ ਲਗਾਦੇ ਨਾ ਰਾਈ ਦਾ ਰਾਹੀਂ ਦਾ ਤੜਕਾ ਲਗਾ ਕੇਟੀ ਲ ਪਾ ਕੇ। ਉਹ ਬਣਾ ਲੋ ਉਹ ਵੀ ਸਵਾਦ ਬਣ ਜਾਂਦੇ ਨੇ।
ਅੱਛਾ ਜੀ।
ਜ ਦਾ ਮਤਲਬ ਬਾਹਰ ਕ ਫੂਡ ਬਾਹਰ ਅਵਇਡ ਕਰਨਾ ਚਾਹੀਦਾ, ਤੇ ਘਰ ਦਾ ਬਣਾ ਕੇ ਖਾਣਾ ਚਾਹੀਦਾ ਘਰ ਦਾ ਵਧੀਆ ਬਣਦਾ ਨਾ ਭੋਜਨ। ਹਾਂ-ਹਾਂ ਘਰ ਦਾ ਭੋਜਨ ਵਧੀਆ ਰਹਿੰਦਾ ਖਾਣ ਵਿੱਚ।
ਤੇ ਜਿੱਦਾਂ ਮਤਲਬ ਮੈਂ ਜਦ। ਇੱਕ ਦੋ ਇੱਕ ਵਾਰੀ ਮਤਲਬ ਮੈਂ, ਇੱਕ ਵਾਰੀ ਟਰਾਈ ਕੀਤੀ ਸੀ ਅ। ਆਲੂ ਵਾਲੀ ਰੋਟੀ ਪਰ, ਜਿੱਦਾਂ ਪਤਾ ਨੀ ਜਿੱਦਾਂ ਕਈ ਕਹਿੰਦੇ, ਤਿੰਨ ਸੀਟੀਆਂ ਮਰਵਾ ਲੋ। ਮੈਂ ਤਿੰਨ ਸੀਟੀਆਂ ਜਿੱਦਾਂ ਮਰਵਾਈਆਂ ਸੀ। ਆਲੂ ਨੂੰ ਪਰ ਮੇਰੀ ਰੋਟੀ ਮੈਂ ਬਣਾਈ ਤੇ ਮੇਰੀ ਰੋਟੀ ਜਿੱਦਾਂ। ਆਲੂ ਮਤਲਬ ਉਹ ਚੰਗੀ ਤਰ੍ਹਾਂ ਨਾ ਉਹੀ ਨਹੀਂ ਹੋਏ ਸੀਗੇ ਜਿੱਦਾਂ ਪੇਠੀ ਚ। ਵਧੀਆ ਨੀ ਬਣਦੇ ਦੇ ਹਾਂਜੀ, ਉਹਦੀ ਮੈਨੂੰ ਰੈਸਪੀ ਦੱਸੋ ਉਹ ਕਿੱਦਾਂ ਬਣਾਈ?
ਹਾਂਜੀ- ਹਾਂਜੀ- ਹਾਂਜੀ- ਹਾਂਜੀ ਹ। ਆਲੂ ਹੈ ਕੇ ਨਾ ਉਹਨਾਂ ਨੂੰ ਮਾਇਸ ਕਰਕੇ ਕਰਕੇ ਤੇ ਉਹਨਾਂ ਨੂੰ। ਚਾਰ ਪੰਜ ਆਲੂ ਦੇ ਨਾਲੋਂ ਏਦਾਂ ਮਤਲਬ ਉਹਨਾ ਨੂੰ ਉਬਾਲੂ ਪੈਂਦੇ ਨਾ। ਮੈਂ ਦੋ ਚਾਰ। ਸੀਟੀ ਲਗਾ ਕੇ ਉਬਾਲ ਲੋੋ ਉਬਾਲ ਕੇ ਜਦੋਂ ਦੀ ਸੀਟੀਮ ਨਿਕਲ ਜਾਂਦੀ ਨਾ। ਜਦੋਂ ਤੇ ਉਸੇ ਵੇਲੇ ਉਹਨੂੰ ਕੱਢ ਲੋ ਕੱਢ ਕੇ ਤੇ ਉਹਨੂੰ ਨਾ ਮਤਲਬ ਟੋਕਰੀ ਟੋਕਰੀ ਵਿੱਚ ਜਾਂ ਕਿਸੇ ਮਤਲਬ ਕਾਲੀ ਮਿਰਚ ਵਿੱਚ ਪਾ ਕੇ ਨਾ ਵੱਖਰੇ ਰੱਖਦੇ ਤੇ ਉਹਦੇ ਵਿੱਚ। ਪਾਣੀ ਨੀ ਪਾਉਣਾ ਚਾਹੀਦਾ, ਜਦੋਂ ਆਪਾਂ ਨੂੰ ਕਈ ਸੋਚਦੇ ਨਾ ਵੀ ਮਤਲਬ ਉਹ ਠੰਡੇ ਹੋ ਗਏ। ਠੰਡੇ ਹੋ ਕੇਏ ਤੇ ਫੇਰ ਉਹਦਾ ਛਿੱਲੜ ਉਤਾਰ ਕੇ ਨਾ ਤੇ ਕਈ। ਕਰਦੇ ਆ ਉਹਨਾ ਨੂੰ ਏਦਾਂ ਮਤਲਬ ਪਾਣੀ ਦੇ ਥੱਲੇ ਕਰ ਦਿੰਦੇ, ਆ ਤੇ ਉਹਨੂੰ ਠੰਡੇ ਹੋ ਜਾ ਹੋ ਜਾਂਦੇ ਆ। ਪਰ ਜਦੋਂ ਆਪਾਂ ਉਹਨਾਂ ਦਾ ਠੰਡਾ ਪਾਣੀ ਉਹਨਾਂ ਤੇ ਪਾਉਂਦੇ ਆ ਨਾ ਤੇ ਉਹ ਸਾਰਾ ਮਤਲਬ ਬੈਟਰ ਅੱਛੀ ਤਰ੍ਹਾਂ ਮਿਕਸ ਨਹੀਂ ਹੋ ਪਾਉਂਦਾ। ਉਹ ਸਾਰਾ ਨਾ ਜਿੱਦਾਂ ਮਤਲਬ ਉਹ ਸਾਰਾ ਗਿੱਲ ਹੋ ਜਾਂਦਾ ਅੰਦਰੋਂ ਵਿੱਚ ਉਹ ਸਾਰਾ ਉਹਦੇ ਵੇਲੇ ਆਲੂ ਜਿੱਦਾਂ ਆਲੂ ਉਹ ਕੱਢ ਲੈਣੇ ਚਾਹੀਦੇ ਸਾਨੂੰ ਕਈ ਪਾਣੀ ਵਿੱਚ ਹੀ ਰਹਿਣ ਦਿੰਦੇ ਆ ਚੱਲ ਕੋਈ ਬਾਅਦ ਚੋਂ ਕਰ ਲੈਂਦੇ ਆਪਾਂ ਆ ਕੰਮ ਕਰਦੇ ਨੇ ਉਹ ਕਰਦੇ ਨੇ ਬਾਅਦ ਚੁਕੰਨੇ। ਪਰ ਉਹਨੂੰ ਕੱਟ ਕੇ ਨਾ ਉਹਨੂੰ ਮਤਲਬ ਟੋਕਰੀ ਵਿੱਚ ਰੱਖ ਦੇਣਾ ਚਾਹੀਦਾ ਤੇ ਉਹਨੂੰ ਸੁਕਾ ਕੇ ਉੱਤੋਂ ਦੀ ਹੋਰ ਐਕਟਰ ਪਾਣੀ ਨੀ ਪਾਣਾ ਚਾਹੀਦਾ ਤੇ ਫਿਰ ਹਾਂਜੀ ਰ। ਜਿਹੜਾ ਮਤਲਬ ਆਪਾਂ ਚਲੋ ਇੱਕ ਦੋ ਦਿਨ ਸ ਰੋਟੀ ਬਣਾਉਣੀ ਆ ਤੇ ਉਦੋਂ ਚਲੋਂ ਬਾਹਰ ਕੱਢ ਲਈ ਤੇ ਫਿਰ। ਅ ਚ- ਚਲ ਫਿਰ ਫ ਚ ਰੱਖ ਲ ਨਾ ਫਿਰ ਵੀ ਸਹੀ ਬਣਦੀ ਹੈ। ਹਮ ਇਹ ਵੀ ਟੋਸਸ ਬਣਦੀ ਉਹਦੇ ਪਿਆਜ ਪਾਓ ਉਹਦੇ ਵਿੱਚ ਹਰੀ ਐਜਮਾਇਣ ਪਾਓ।
ਤੁਸੀਂ ਸਿੰਗਲ ਬਣਾਉਦੇ ਹੋ ਸਿੰਗਲ ਲੇਅਰ ਦੀ ਰੋਟੀ ਬਣਾਉਂਦੇ ਹੋ ਕਿ ਦੋ ਕਰਕੇ?
ਮੈ ਦੋਨਾਂ ਤਰ ਆ। ਏ ਵਿਚਾਰੇ ਡਰ ਜਾਂਹਦੇ ਆ। ਕੋਈ ਮੈਨੂੰ ਬਣਾਉਣੀ ਪੈਂਦੀ ਆ। ਉਹ ਹੈ ਵੀ ਹੋਣਾ ਨਾ ਦੋ ਪੇੜਿਆਂ ਦੇ ਵਿੱਚ। ਹਾਂ, ਮੈਂ ਲੈਂਦੀ ਤਾਂ ਮੈਂ ਛੋਟੇ-ਛੋਟੇ ਉਹਦੇ ਤੋਂ ਵੀ ਛੋਟੇ। ਤੇ ਫੇਰ ਉਹ ਨਾ ਹੁਣ ਥੋੜੀ ਜਿਹੀ। ਚਲੋ ਵੱਡੀ ਬਣਦੀ ਹੈ ਰੋਟੀ ਆਪਾਂ ਕਿਹੜਾ ਫੀਲ ਕਰਨੀ ਹੁੰਦੀ। ਆਪਾਂ ਤਾਂ ਘਰੇ ਖਾਣੀ ਹੁੰਦੀ ਚਲੋ ਵਧੀਆ ਟਾਈਮ ਨਾ ਬਣਾ ਕੇ ਖਾਂਦੇ ਆ।
ਹਾਂਜੀ- ਹਾਂਜੀ।
ਅੱਜ ਵਧਾਉਣ। ਤੇ ਫੇਰ ਉਹ ਬੱਚੇ ਜਾਂਦੇ ਫਿਰ ਮੈਂ ਉਹਨਾਂ ਵਾਸਤੇ ਸਿੰਗਲ 'ਚ ਬਣਾਉਣੀ ਹੈ ਤੇ ਆਪਣੀ ਫੇਰ ਮੈਂ ਡਬਲ ਸੀ ਬਣਾਉਣੀ ਹੈ।
ਅੱਛਾ ਜੀ।
ਬਣਦੀ ਫੇਰ ਟੇਸਟੀ ਬਣਦੀ ਹੈ ਫੇਰ ਖਾਣ ਵਿੱਚ ਹਾਂਜੀ।
ਅੱਛਾ, ਹੋਰ ਖੀਰ ਵਗੈਰਾ ਵੀ ਬਣਾ ਲੈਂਦੇ ਹੋ? ਖੀਰ ਵਗੈਰਾ, ਕਸਟਰਡ ਵਗੈਰਾ
ਹਾਂਜੀ ਹਾਂਜੀ ਖੀਰ ਵੀ ਬਣਾ ਲੈਂਦੀ ਹਾਂ।
ਤੇ ਕਸਟਡ ਜੀ।
ਉਹ ਵੀ ਬਣਾ ਲੈਂਣੀ ਹਾਂ। ਕਸਟਡ ਮੈਂ ਵੈਸੇ ਟਰਾਈ ਨਹੀਂ ਕੀਤਾ ਓਦਾਂ ਵੈਸੇ। ਹੂੰ ਕਦੀ ਨਾ ਕਦੀ ਕਸਟਡ ਮੈਂ ਟਰਾਈ ਨੀ ਕੀਤਾ ਵੈਸੇ।
ਖੀਰ ਮਤਲਬ ਕਿੱਦਾਂ ਦੁੱਧ ਦੁੱਧ ਵਗੈਰਾ ਦਾ ਕਿੱਦਾਂ ਹਿਸਾਬ ਲਾਉਂਦੇ ਹੋ।
ਨਹੀਂ ਮੈਂ ਮਤਲਬ ਜਿੱਦਾਂ ਮਤਲਬ ਅੱਧੀ ਕਿੱਲੋ ਦੁੱਧ ਵਗੈਰਾ ਲੈ ਕੇ ਨਾ। ਤੇ ਉਹਦੇ ਥੋੜਾ ਚਲੋ ਪਾਣੀ ਮਿਕਸ ਕਰਕੇ ਚਾਵਲ ਮਿਕਸ ਕਰਕੇ ਨਾ। ਤੇ ਡਰਾਈ ਫਰੂਟ ਵਗੈਰਾ ਪਾ ਕੇ। ਤੇ ਮਤਲਬ ਕਾਫੀ ਰੀਜ਼ ਨਾ ਮਤਲਬ ਬਣਾਉਣੀ ਪੈਂਦੀ ਹੈ ਕਾਫੀ ਦੇਰ। ਹਾਂ ਜਿੰਨੀ ਜ਼ਿਆਦਾ ਕਹਿੰਦੇ ਰਿਚਤ ਉਨੀ ਜ਼ਿਆਦਾ ਵਧੀਆ ਬਣਦੀ ਹੈ ਨਾ।
ਅੱਛਾ ਜੀ।
ਹਾਂ ਵੈਸੇ ਅੱਜ ਕੱਲ ਦੀ ਨਹੀਂ। ਕਹਿੰਦੇ ਮੂੰਹ ਨਹੀਂ ਆਉਣੇ ਚਾਹੀਦੇ ਕੋਈ ਪੀਸ ਕੇ ਪਾਉਣੇ ਪੈਂਦੇ ਬੱਚਿਆਂ ਵਾਸਤੇ ਹਨਾ। ਬੱਚੇ ਪਸੰਦ ਨਹੀਂ ਕਰਦੇ ਕਹਿੰਦੇ ਕਈ ਪਸੰਦ ਕਰਦੇ ਕਿ ਚਲੋ ਥੋੜਾ ਥੋੜਾ ਟੇਸਟ ਕਰ ਲਇਆ ਇੱਥੇ। ਥੋੜਾ ਥੋੜ੍ਹਾ ਡਾਈ ਫਰੂਟ ਤੇ ਕਈ ਬੱਚੇ ਨਹੀਂ ਵੀ ਪਸੰਦ ਕਰਦੇ ਅੱਜ ਕੱਲ ਕਰੈਸ਼ ਕਰਕੇ ਪਾਉਣੇ ਪੈਂਦੇ ਫੇਰ।
ਅੱਛਾ ਜੀ।
ਹਾਂਜੀ।
ਠੀਕ ਹੈ ਜੀ।
ਤੁਸੀਂ ਸੁਣਾਓ ਤੁਸੀਂ ਵੀ ਦੱਸੋ ਕੁਛ ਰੈਸਪੀ ਕੋਈ।
ਹਾਂਜੀ ਮੈਨੂੰ ਉਧਰ ਰੈਸਪੀ ਘੱਟ ਵੱਧ ਹੀ ਆਉਂਦੀ ਆ ਮੈਨੂੰ ਇੰਨਾ ਕੁਕਿੰਗ ਆਉਂਦੀ ਨੀ ਹੈ ਜੀ। ਤਾਂਹੀ ਮੈਂ ਤੁਹਾਨੂੰ ਸਾਰੀਆਂ ਪੁੱਛਦੀ ਪਈ ਸੀ।
ਆਪਾਂ ਨੂੰ ਲੱਗਦਾ ਵੀ ਹਾਂ। ਕੰਮ ਟੱਫ ਹੁੰਦਾ ਵਾ ਲੱਗਦਾ ਪਹਿਲੇ ਪਹਿਲੇ ਪਰ ਜਦੋਂ ਬਣਾ ਲਾ ਫਿਰ ਥੋੜਾ ਇੰਜੋਏ ਕਰਕੇ ਜਿੱਦਾਂ ਬਣਾਓ ਨਾ। ਮਤਲਬ ਇਹ ਨਾ ਸੋਚੋ ਹਾਏ ਬਣਾਉਣਾ ਵਾ ਤੇ ਏਦਾਂ ਹੋਊਗਾ ਓਦਾਂ ਹੋਊਗਾ ਪਰਮਾਤਮਾ ਦਾ ਨਾਮ ਲੈ ਕੇ ਬਣਾਓ ਵਧੀਆ ਚੀਜ਼ ਬਣ ਜਾਂਦੀ ਹੈ
ਹਾਂਜੀ ਹਾਂਜੀ ਇਹ ਤਾਂ ਹੈ ਹੀ
ਹਾਂਜੀ ਚਾਵਲ ਹੋ ਗਏ ਵੈਜ ਵਾਲੇ ਹੋ ਜਾਂ ਤਾਂ ਚਲੋ ਸਬਜ਼ੀਆਂ ਕਾਫੀ ਚੱਲ ਪੈਂਦੀਆਂ ਸਬਜ਼ੀਆਂ ਤਾਂ। ਜ਼ਿਆਦਾ ਸਬਜ਼ੀਆਂ ਹੁੰਦੀਆਂ ਗਾਜਰ ਹੋ ਗਈ, ਗੋਭੀ ਹੋ ਗਈ। ਮਟਰ ਹੋ ਗਿਆ ਹਨਾ ਤੇ ਨਿਊਟਰੀ ਵਗੈਰਾ ਪਾ ਕੇ। ਹਾਂਜੀ ਉਹ ਵੀ ਰਾਈਸ ਬੜੇ ਟੇਸਟੀ ਬਣਦੇ ਆ।
ਅੱਛਾ ਜੀ ਹਾਂਜੀ ਉਹ ਬਿਰਿਆਨੀ ਟਾਈਪ ਤੇ ਹੀ ਬਣਾਉਂਦੇ ਆ।
ਬਿਰਿਆਨੀ ਟਾਈਪ ਹਾਂਜੀ ਵਿੱਚ ਥੋੜਾ ਜਾ ਹਲਦੀ ਪਾ ਕੇ ਨਾ ਜੈਲੋ। ਤੜਕੇ ਬਣਾਉਦੀਆਂ ਉਹ ਬਹੁਤ ਸਵਾਦ ਬਣਦੀਆਂ ਮੈਂ ਕੱਲ ਹੀ ਬਣਾਏ ਸੀਗੇ। ਤੇ ਸਵੇਰੇ ਮੈਂ ਸਾਡੇ ਲਬਰ ਤੇ ਉਹ ਕਹਿੰਦੇ ਰਾਈਸ ਬੜੇ ਸਵਾਦ ਬਣਦੇ ਆ। ਤੇ ਫੇਰ ਮੈਂ ਮਤਲਬ ਨਾ ਕਿ। ਪਾਉਂਦੇ ਜਿਹੜੀਆਂ ਹੈੀਆਂਈ ਚੀਚਰੀ ਕੱਟ ਕੇ ਪਾਉਂਦੇ ਗਰੀਕ ਚੀਚਰੀ ਪਾਉਂਦੇ ਉੱਰੋਂ ਡੰਡੀ ਲਾ ਕੇ ਮਿਰਚਾਂ ਕੇ।
ਠੀਕ ਹੈ ਜੀ ਹਾਂਜੀ ਕਈ ਬਣਾਉਂਦੇ ਆ ਬਣਾਉਂਦੇ ਆ ਜੀ ਕਈ। ਚਲੋ ਠੀਕ ਹੈ ਮੈਮ ਬਹੁਤ ਵਧੀਆ। ਵਧੀਆ ਲ ਧੰਨਵਾ ਹੋਰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ